ਕੱਲ ਜੀ
ਹਾਂਜੀ ਹੋਰ ਕਿਵੇਂ ਹੋ ਜੀ
ਹਾਂਜੀ ਵਧੀਆ, ਤੁਸੀਂ ਦੱਸੋ ਕੀ ਹਾਲ-ਚਾਲ ਏ?
ਕੀ ਕਰਦੇ ਓ ਤੁਸੀ?
ਵਧੀਆ, ਹੋਰ ਘਰ ਪਰਿਵਾਰ ਸਭ ਠੀਕ ਐ?
ਵਧੀਆ ਚ ਵਧਿਆ।
ਹਾਂਜੀ, ਹਾਂਜੀ, ਮੈਂ ਬਸ ਜੌਬ ਕਰਦੀ ਆਂ।
ਅੱਛਾ ਜੀ, ਕਿਹੜੀ ਜੋਬ?
ਮੈਂ, ਮੈਂ ਇੱਕ ਕੰਪਨੀ ਐ ਇੱਥੇ, ਯੂ ਐਸ ਕੰਪਨੀ। ਉਹਦੇ ਵਿੱਚ ਮੇਰੀ, ਨਾਈਟ ਸ਼ਿਫਟ ਹੁੰਦੀ ਆ, ਯੂ ਐਸ ਦਾ ਸਾਰਾ ਕੰਮ ਹੁੰਦਾ ਐ। ਡੋਕਟਰਸ ਦਾ?
ਅੱਛਾ ਜੀ, ਹਾਂ
ਹਾਂਜੀ, ਹਾਂਜੀ, ਹਾਂਜੀ।
ਨਹੀਂ ਕਿੰਨੇ ਘੰਟੇ ਦੀ ਲੰਬ , ਮਤਲਬ ਕਿੰਨੇ ਘੰਟੇ ਦੀ ਡਿਊਟੀ ਹੁੰਦੀ ਏ ਰਾਤੀ?
ਰਾਤੀ, ਅੱਠ ਨੌ ਘੰਟੇ ਦੀ ਡਿਊਟੀ ਹੁੰਦੀ ਏ, ਨੌ ਘੰਟੇ ਦੀ ਹੁੰਦੀ ਏ ਵਿੱਚੋਂ ਇੱਕ ਘੰਟੇ ਦੀ ਬ੍ਰੇਕ। ਕੁੁੰਦੀ ਬਹੁਤ ਵਧੀਆ, ਬਹੁਤ ਵਧੀਆ ਬਿਜਨਸ ਏ, ਇਹ ਵੀ ਇੱਕ।
ਚਾਹੀਏ ਜੀ, ਮਤਲਬ ਇੰਡੀਆ ਦੀ ਕੰਪਨੀ ਹੈ ਫੋਰਨ ਏ?
ਮਤਲਬ ਕੰਪਨੀ ਇੰਡੀਆ ਦੀ ਐ, ਬਟ ਉਹਨਾਂ ਦਾ ਟਾਈਅਪ ਐ, ਜਿਹੜਾ ਯੂ ਐਸ ਨਾਲ ਐ, ਯੂ ਐਸ ਬੀ, ਡੋਲਰਸ ਦੇ ਵਿੱਚ ਪੇਮੈਂਟ ਆਂਦੀ ਐ, ਬਿਜ਼ਨਸ ਬਿਜਨਸਮੈਨ ਨੂੰ, ਜਿਦੀ ਕੰਪਨੀ ਐ।
ਸਹੀ ਐ ਜੀ, ਅੱਛਾ ਕਿ ਟਾਈਮ ਤੋਂ ਕਰ ਰਹੇ ਹੋ?
ਮੈਨੂੰ ਹੋ ਗਿਆ, ਸਾਲ ਡੇਢ ਸਾਲ।
ਅੱਛਾ ਯ
ਹਾਂਜੀ ਹਾਂਜੀ।
ਹੂੰ
ਬਟ ਏ ਐ ਕਿ, ਬੜਾ ਅੱਛਾ ਬਿਜ਼ਨਸ ਐ ਇਹ, ਇਹਦੇ ਵਿੱਚ ਜੇ ਮਤਲਬ ਆਪਾਂ ਨੂੰ ਨੌਲੇਜ ਹੈਗੀ ਹੈ ਤਾਂ
ਨੋਲੀਜ ਲਈ- ਜਿੰਨੀ ਨੌਲੇਜ, ਉਨੀ ਵਧੀਆ ਸੈਲਰੀ ਮਿਲਦੀ ਐ।
ਹਾਂਜੀ, ਹਾਂਜੀ, ਹਾਂਜੀ ਇਹੀ ਤਾਂ ਹੈ।
ਹਾਂਜੀ, ਕੋਈ ਵੀ ਜਗ੍ਹਾ ਤੁਸੀਂ ਕੰਮ ਕਰ ਲਓ ਕੋਈ ਵੀ ਜੋਬ, ਨੌਲੇਜ ਦੀ ਸੈਲਰੀ ਹੈ ਸਾਰੀ
ਹਾਂਜੀ ਹਾਂਜੀ।
ਹੋਰ ਤੁਸੀਂ ਦੱਸੋ, ਤਾਨੂੰ ਕਿਹੜੇ ਬਿਜਨਸ ਚ ਇੰਟਰਸਟ ਹੈਗਾ?
ਸਾਡਾ ਬੀ ਅਪਣਾ ਹੈਗਾ ਇੱਕ ਬਿਜਨਸ, ਮਤਲਬ ਆਪਣਾ, ਬਰਤਨ ਬੰਦੇ ਆ।
ਅੱਛਾ।
ਹਾਂਜੀ, ਸਾਡੇ ਸਾਡੇ ਇੱਥੇ ਇੰਡਸਟਰੀ ਏਰੀਏ ਨਾ, ਤੇ ਸਾਡੀ
ਕੀ
ਇਹ ਵੀ ਆਪ ਨੂੰ ਫਰਮ ਹੈ ਜੀ।
ਓਕੇ, ਓਕੇ, ਓਕੇ।
ਹਾਂਜੀ, ਹਾਂਜੀ।
ਵਧੀਆ ਆਪਣਾ ਜੋ, ਆਪਣਾ ਕੰਮ ਐ, ਆਪਣਾ ਬਿਜ਼ਨਸ ਐ ਉਹ ਵਧੀਆ ਐ। ਜੋਬਜ ਵਗੈਰਾ ਦੇਖੋ ਬੰਦਾ ਕਰ ਤਾਂ ਲੈਂਦੈ, ਚਲੋ ਲੋੜ ਦੇ ਲਈ, ਪਰ ਜੋਬਸ ਜਿਹੜੀਆਂ ਸਾਰੀ ਉਮਰ ਨੀ ਹੁੰਦੀਆਂ।
ਬਿਜਨਸ ਵਾਸਤੇ ਬੈਕਅਪ ਵੀ ਤੇ ਚਿਇਦੈ ਨਾ। ਚੱਕਰ ਹੈ ਬੈਕਅਪ ਬੈਕਪ ਕੋਈ
ਹਾਂਜੀ ਹਾਂਜੀ।
ਹੂੰ ਮਤਲਬ ਕੋਪਰ ਬਰਾਸ ਤੁਸੀਂ ਪਤਾ ਕੀ ਹੁੰਦੀ ਤੁਹਾਨੂੰ ਕੋਪਰ ਬਰਾਸ?
ਨਹੀਂ ਮੈਨੂੰ ਨਹੀਂ ਪਤਾ, ਥੋੜਾ ਦੱਸ ਤੋ ਮੈਨੂੰ।
ਧਾਤੋ ਦੀ ਜਿਹਦੇ ਬਰਤਰਨ ਬਣਦੇ, ਜਿਵੇਂ ਇੱਕ ਸਟੀਲ ਹੁੰਦੀ ਇਹ।
ਅੱਛਾ ਅੱਛਾ ਅੱਛਾ ਕੋਪਰ।
ਹਾਂਜੀ ਹਾਂਜੀ, ਉਹਦੀ ਬਰਤਨ ਬਣਦੇ ਨੇ ਜਿਹਦੇ ਵਿੱਚ ਮਤਲਬ ਕਿ ਜਿਵੇਂ ਕਿ ਚਾਹ ਦੇ ਬਰਤਨ ਹੋ ਗਏ। ਕੜ੍ਹਾਈ ਹੋ ਗਈ ਆ ਸਪੂਨ ਹੋ ਗਿਆ ਇਹ ਐਟਮਾਂ ਬਣ
ਅੱਛਾ
ਇਹਨੂੰ ਸਾਡੀ ਸਪਲਾਈ ਹੁੰਦੀ ਇਹਨੂੰ ਬਾਹਰ ਜਾਂਦਾ ਸਾਰਾ ਸਾਊਥ ਵਿੱਚ।
ਓਕੇ
ਹਾਂਜੀ
ਚਲੋ ਵਧੀਆ ਗੱਲ ਐ। ਦੇਖੋ ਕੰਮ ਤਾਂ ਬੰਦੇ ਨੇ ਕਰਨਾ ਹੀ ਕਰਨਾ ਹਨਾ, ਸਾਰੀ ਜ਼ਿੰਦਗੀ ਕਰਨਾ ਹੈ। ਪਰ ਇਹ ਹੈ ਕਿ ਉਹ ਕੰਮ ਵਧੀਆ ਹੋਵੇ ਦਿਲ ਆਪਣਾ ਕੰਮ ਹੋਵੇ ਦਿਲ ਲੱਗਿਆਂ ਰਹਿੰਦਾ। ਨਾਲੇ ਆਪਣੇ ਕੰਮ ਦੀ ਬੰਦੇ ਨੂੰ ਟੈਸ਼ਨ ਹੁੰਦੀ ਹੈ। ਥੋੜ੍ਹੀ ਰਿਸਪੋਂਸੀਬਿਲਟੀ ਹੁੰਦੀ ਹੈ ਬੰਦਾ ਥੋੜਾ। ਸੁਲਝਿਆ ਹੋਇਆ ਰਹਿੰਦਾ
ਹੁ ਇਹ ਕੰਮ ਤਾਂ ਹੈਗਾ ਹੀ ਬੰਦਾ ਜਦੋਂ ਮਰਜ਼ੀ ਚਲੇ ਜੇ। ਜਦ ਮਰਜੀ ਆਜੋ ਜ ਤੇ ਟਾਈਮ ਏ ਅ ਟਾਈਮ ਉਹਦੇ ਅਕੋਡਿੰਗ ਹੀ ਚੱਲਣਾ ਟਾਈਮ ਹੈਗਾ ਇਨੇ ਘੰਟੇ ਡਿਊਟੀ ਇੰਨੇ ਦਾ ਲੰਚ ਟਾਈਮ ਹ।
ਹਮ।
ਉਥੋਂ ਕੋਡਿੰਗ ਨਾਲ ਘਰੋਂ ਜਾਣਾ ਪੈਂਦਾ। ਸਭ ਠੀਕ ਹੈ। ਹਮ। ਪਹਿਲੇ ਮਤਲਬ ਪਹਿਲੇ ਤੁਸੀਂ ਕਿੱਥੇ ਜੋਬ ਕਰਦੇ ਸੀ ਇਹੀ ਸ਼ੁਰੂ ਤੋਂ ਇਹੀ ਕਰ ਰਹੇ ਨਾ
ਨਹੀਂ ਮੈਂ ਪਹਿਲਾਂ ਟੀਚਿੰਗ ਦੀ ਜੋਬ ਕੀਤੀ ਹੋਈ ਹੈ
ਪ੍ਰਾਈਵੇਟ ਸਕੂਲ ਜਾਂ ਗੌਰਮੈਂਟ
ਪ੍ਰਾਈਵੇਟ ਸੈਂਟਰ ਸੀ।
ਅੱਛਾ ਅੱਛਾ ਵੱਡਾ ਕੋਈ ਹੈਗਾ ਪੜ੍ਹਾਉਂਦੇ ਸੀ, ਜਾਂ ਮਤਲਬ ਉਹ ਸਬਜੈਕਟ ਹੀ?
ਪੜ੍ਹਾਉਂਦੀ ਸੀ, ਪੜ੍ਹਾਉਂਦੀ ਸੀ, ਮੈਂ।
ਕਿਹੜੇ ਸਬਜੈਕਟ ਭੋਲ ਤੇ, ਇੰਗਲਿਸ਼? ਸਟੂਡੈਂਟ ਕਿੰਨੀ ਕਲਾਸ ਤੱਕ ਸੀ
ਹਾਂਜੀ
ਮਤਲਬ ਕਿੰਨੇ ਕਲਾਸ ਤੱਕ ਦੇ ਸਟੂਡੈਂਟਾਂ ਨੂੰ ਪੜਾਉਦੇ ਸੀ ਤੁਸੀਂ
ਸਟੂਡੈਂਟ ਤਾਂ ਦੇਖੋ ਕਾਫੀ ਹੁੰਦੇ ਨੇ, ਪਰ ਇਹ ਹੈ ਕਿ ਆਪਾਂ ਤਾਂ ਸੈਲਰੀ ਤੇ ਹੁੰਦੇ ਆ ਆਪਾਂ ਨੂੰ ਤਾਂ ਕੋਈ ਫਾਇਦਾ ਹੀ ਨਹੀਂ ਹੁੰਦਾ। ਬਿਜਨਸ ਤਾਂ ਬਿਜਨਸਮੈਨ ਦਾ ਹੁੰਦਾ ਨਾ
ਹਾਂਜੀ ਹਾਂਜੀ ਇਹ ਹੈ ਤੇ
ਹੋਰ ਦਸੋ। ਹੈਲੋ। ਹੈਲੋ।
ਹੈਲੋ,
ਹਾਂਜੀ-ਹਾਂਜੀ ਆਵਾਜ਼ ਨਹੀਂ ਆ ਰਹੀ ਸੀ।
ਹੈਲੋ, ਆ ਰਹੀ ਹੁਣ ਆਵਾਜ਼।
ਹਾਂਜੀ ਹਾਂਜੀ ਆ ਰਹੀਏ ਵੈਸੇ ਤੁਹਾਡੇ ਅਕੋਡਿੰਗ ਜੇ ਮਤਲਬ ਕਿਸੇ ਨੇ ਬਿਜਨਸ ਕਰਨਾ ਹੋਵੇ ਤਾਂ ਸਭ ਸਭ ਤੋਂ ਬੈਸਟ ਬਿਜਨਸ ਕਿਹੜਾ ਹੈ ਕਿ ਬੰਦਾ ਇਨਵੈਸਟ ਕਰ ਸਕੇ।
ਬਿਜਨਸ ਦੇ ਵਿੱਚ ਬੈਕਅਪ ਹੋਣਾ ਚਾਹੀਦਾ ਮਤਲਬ ਜਿਸ ਹਿਸਾਬ ਦਾ ਬੈਕਅਪ ਉਸ ਹਿਸਾਬ ਦਾ ਬਿਜਨਸ, ਜਿੰਨੇ ਪੈਸੇ ਹੋਣ ਲਗੇ ਉਸ, ਹਿਸਾਬ ਦਾ ਹੀ ਮਿਲਣਾ ਚਾਹੀਦਾ।
ਨਈ, ਫਿਰ ਵੀ ਜਿੱਦਾਂ ਮਤਲਬ, ਜੇ ਕਿਸੇ ਨੇ ਅ ਸ਼ੁਰੂ, ਮਤਲਬ ਛੋਟਾ ਬਿਜਨਸ ਕੋਈ ਸਟਾਰਟ ਕਰਨਾ ਐ ਜੇ ਮੰਨ ਲੋ ਕਿ, ਬੰਦੇ ਕੋਲੇ ਦਸ ਲੱਖ ਰੁਪਇਆ, ਪੰਦਰਾਂ ਲੱਖ ਏ, ਵੀਹ ਲੱਖ ਏ, ਏਦਾਂ ਕਰ ਕੇ ਅਮਾਊਂਟ ਐ, ਤਾਂ ਉਹਦੇ ਨਾਲ ਮਤਲਬ ਕਿੱਦਾਂ-ਕਿੱਦਾਂ ਦਾ ਬਿਜਨਸ, ਕਿੰਨਾ ਕੁ ਬਿਜਨਸ ਹੋ ਜੇਵੇਗਾ ਸਟਾਰਟ?
ਮਤਲਬ ਬਰਤਨ ਦਾ ਬਿਜਨਸ ਕੇਹ ਰਏ ਹੋ? ਯਾ
ਨਈ, ਮਤਲਬ-ਮਤਲਬ ਕੋਈ ਵੀ ਬਿਜਨਸ ਕਰਨਾ ਹੋਵੇ ਬੰਦੇ ਨੇ।
ਤੇ ਬੰਦਾ ਜਿਵੇਂ, ਔਹ ਕਰ ਲੇ ਨਾ ਬਣਾ, ਕੱਪੜੇ ਦਾ ਕੰਮ ਹੋ ਗਿਆ ਵੈਸੇ ਈ, ਸ਼ੋਪ ਲੈ ਲਈ। ਜਾਂ ਕੋਈ ਬ੍ਰਾਂਚ ਲੈ ਲੀ, ਯਾ ਕੋਈ ਰੈਸਟੋਰੈਂਟ ਲੈ ਲਿਆ। ਏਹ ਕੰਮ ਹੋ ਸਕਦਾ, ਅਗਰ ਬੰਦੇ ਫੈਕਟਰੀ ਦਾ ਕੰਮ ਕਰਨਾ ਹੋਵੇ, ਉਸਦੇ ਵਾਸਤੇ ਅਮਾਊਂਟ ਬਹੁਤ ਵੱਡੀ ਚਾਹੀਦੀ।
ਹਾਂ-ਹਾਂ-ਹਾਂ, ਉਹਦੇ ਲਈ ਤਾਂ ਮਤਲਬ, ਜੇ ਕੰਪਨੀ ਖੜੀ ਕਰਨੀ ਏ, ਫਿਰ ਤਾਂ ਬਹੁਤ ਵੱਡੀ ਅਮਾਊਂਟ ਚਾਹੀਦੀ ਏ ਨਾ।
ਮਸ਼ੀਨੇ ਬੋਤ ਮਹਿੰਗੀ ਆ ਗਿਆ, ਹੁਣ ਅਸੀਂ ਥ ਅਪਾਂ ਇੱਕ ਮਸ਼ੀਨ ਲਿੱਤੀ ਸੀਗੀ। ਉਰੇ ਵਿੱਚ, ਪੰਜ ਲੱਖ ਦਾ ਖਰਚਾ ਹੈਗਾ ਏ।
ਕਿੰਨੇ ਲਾਖ ਦਾ?
ਸਾਢੇ ਪੰਜ ਦਾ।
ਅੱਛਾ-ਅੱਛਾ।
ਹਾਂਜੀ, ਔਰੇ ਵਿੱਚ ਮਤਲਬ ਏ ਕਿ ਹਰ ਪਰ ਸਮਾਨ ਬਨੇਗਾ ਫੈਕਟਰੀ ਦਾ, ਪਰ ਏਹ ਸਾਈਜ-ਸਾਈਜ ਦੇਗਾ ਨਾ, ਬਰਤਨ ਨੂੰ।
ਹੂੰ-ਹੂੰ-ਹੂੰ।
ਹੂੰ, ਔਹ ਬਰਤਨ ਦੇ ਸਾਈਜ ਦਿੰਦੀ, ਫਿਰ ਉਹਨੂੰ ਉਹਨੂੰ ਮਸ਼ੀਨ ਤੇ ਬਣਦਾ ਫਿਰ ਉਹ, ਸਾਈਜ਼ ਦੇ ਗਏ।
ਓਕੇ।
ਹਾਂਜੀ, ਦਸ, ਪੰਦਰਾਂ ਲੱਖ ਚ ਤੇ ਬੰਦਾ, ਛੋਟਾ ਮੋਟਾ ਕੰਮ ਕਰ ਸਕਦਾ ਏ।
ਹਾਂ, ਉਹੀ ਕਹਿ ਰਈ ਆ, ਵੀ ਛੋਟਾ ਮੋਟਾ ਬਿਜਨਸ ਕੋਈ ਸਟਾਰਟ ਕਰਨਾ ਹੋਵੇ ਕਿਸੇ ਨੇ?
ਫਰੈਂਟ ਲੈ ਲਏ ਪੇਪਰ, ਬ੍ਰਾਂਚ ਲੈਲੇ, ਕੋਈ ਬ੍ਰਾਂਚ ਲੈ ਲਏ ਬੰਦਾ।
ਕਿਸ ਚੀਜ਼ ਦੀ?
ਮਤਲਬ ਜਿਵੇਂ, ਅੰਗਰੇਜ਼ ਹੋ ਗਈ। ਅੰਗਰੇਜ਼ ਹੋ ਗਈ, ਆਪਣਾ ਡੈਮਿਨੋ, ਡੈਮਿਨੋਜ਼ ਹੋ ਗਿਆ, ਸਟਾਰਬੱਗ ਜਿੱ ਮਿਲਦੀ ਨੀ ਵੇ
ਨਈ, ਇਨ ਇਹਨਾਂ ਦੀ ਬ੍ਰਾਂਚ ਤਾਂ ਮੇ ਬੀ ਮੇਰੇ ਖਿਆਲ ਚ, ਇਹਨਾਂ ਦੀ ਤਾਂ ਬਹੁਤ ਮਹਿੰਗੀ ਹੋਊਗੀ?
ਨਈ ਮਤਲਬ, ਬ੍ਰਾਂਚ ਤੇ ਤੁਹਾਨੂੰ, ਮਤਲਬ ਲੋਨ ਤੇ ਮਿਲ ਜਾਂਣਗੇ, ਔਰ ਉੱਥੇ ਕੰਮ ਕਰਨ ਆਥੇ ਦੱਸ ਪੰਦਰਾਂ ਲੱਖ ਲੋਨ ਮਿਲ ਜਾਂਦਾ ਏਨਾ।
ਅੱਛਾ-ਅੱਛਾ-ਅੱਛਾ।
ਪਰ ਕੋਈ ਬ੍ਰਾਂਚ ਲੈਂਦੇ ਹੁੰਦੇ, ਉਹ ਨੋਨ ਤੋਂ ਬਿਨਾਂ ਤੇ ਮਿਲਦੀ ਨਈ।
ਹੂੰ।
ਗੌਰਮੈਂਟ ਤੋਂ ਵੀ ਬਿਆਜ ਠੀਕ ਹੁੰਦੀ ਆ।
ਹੂੰ, ਔਲਮੋਸਟ ਇਹੀ ਹੈ, ਕਿ ਅਹ ਲੋਨ ਤੇ ਈ ਕੰਮ ਚੱਲਦਾ ਏ।
ਹਾਂਜੀ -ਹਾਂਜੀ, ਇਹ ਹੈ ਕਿਉਂਕਿ ਲਿਮਿਟ ਚ ਇਹਦੀ ਜ਼ਰੂਰੀ ਹੁੰਦੀ ਆ, ਅੱਜ ਕੱਲ੍ਹ ਬਿਜ਼ਨਸ ਚ
ਹੂੰ-ਹੂੰ-ਹੂੰ।
ਕਿਉਂਕਿ ਅਸੀਂ ਵੀ ਲਿੱਤਾ ਦਾ ਏ, ਸਾਡੀ ਵੀ ਲਿਮਟ ਚਲਦੀ ਬਈ।
ਓਕੇ।
ਹਾਂਜੀ। ਕਰੇ ਪਰਮ, ਤੁਹਾਡੇ ਉੱਧਰ ਕੀ ਮਤਲਬ, ਖੇਤੀਬਾੜੀ ਦਾ ਕੰਮ ਜਾਦਾ ਐ?
ਸਾਡੇ ਤਾਂ ਮਤਲਬ, ਅਸੀਂ ਸਾਰੇ ਜੋਬਜ਼ ਈ ਕਰਦੇ ਆ। ਔਲਮੋਸਟ ਜੋਬ, ਜੋਬਸ ਈ ਏ ਸਾਰਿਆਂ ਕੋਲ ਏਹ।
ਪੰਜਾਬ ਸੈਡ ਤੇ ਵੈਸੇ ਖੇ ਖੇਤੀਬਾੜੀ ਚ ਜ਼ਿਆਦਾ ਇੰਟਰਸਟ ਹੈ ਲੋਕਾਂ ਦਾ, ਬਿਜਨਸ ਤਾਂ ਕੋਈ ਕਰਦਾ ਹੀ ਨਹੀਂ ਉੱਥੇ।
ਹਮ -ਹਮ। ਕਿਉਂਕਿ, ਇੱਧਰ ਅਹ ਲੋਕਾਂ ਕੋਲ ਖੁੱਲੀਆਂ ਜ਼ਮੀਨਾਂ ਨੇ।
ਹਾਂਜੀ- ਹਾਂਜੀ, ਵੀ
ਤਾਂ, ਕਰਕੇ ਮਤਲਬ ਉਹ, ਜ਼ਮੀਨਾਂ ਦੇ ਵਿੱਚ ਹੀ ਜ਼ਿਆਦਾ ਇਨਵੋਲਵ ਨੇ।
ਸਾਡੇ ਇੱਧਰ ਸਾਰੀ ਇੰਡਸਟਰੀ
ਓਕੇ।
ਹਾਂਜੀ। ਹੋਰ ਮਤਲਬ, ਜੋਬ ਕਰਦੇ ਹੋਏ ਤੁਹਾਨੂੰ ਕਿੰਨਾ ਟਾਈਮ ਹੋਇਆ, ਹੁਣ ਤਿੰਨ, ਚਾਰ ਸਾਲ ਹੋ ਗਏ?
ਹਮ, ਹੋ ਗਏ ਹੋਣਗੇ ਤਿੰਨ ਚਾਰ ਸਾਲ ਤਾਂ।
ਮਤਲਬ, ਤਿੰਨ ਚਾਰ- ਸਾਲ ਚ, ਤੁਹਾਡੀ ਸੈਲਰੀ ਵੀ ਇੰਪਰੂਵ ਹੋਈ ਹੈ ਨਹੀਂ?
ਸੈਲਰੀ ਤਾਂ ਇੰਪਰੂਵ ਹੁੰਦੀ ਆ, ਹਰ ਸਾਲ ਇਨਕਰੀਮੈਂਟ ਲੱਗਦਾ ਹੀ ਹੈ।
ਅੱਛਾ ਜੀ, ਕੰਮ ਦੇ ਬੇਸ ਤੇ ਹੁੰਦਾ ਆ ਨਾ, ਯਸ ਵੀ ਹੁੰਦਾ ਜਿੰਨੀ ਸੇਲ ਕਰੋ, ਉਨੀ ਸੈਲਰੀ ਵਧਦੀ।
ਨਹੀਂ ਸੇਲਜ਼ ਵਗੈਰਾ ਵਾਲਾ ਕੰਮ ਨਹੀਂ ਹੈ। ਮੇਰਾ ਵੈਸੇ ਏਦਾਂ ਕੋਈ ਟੈਂਨਸ਼ਨ ਨਹੀਂ ਹੈ, ਮੈਨੂੰ ਜੋਬ ਦੀ ਮੇਰੀ ਜੋਬ ਵਧੀਆ ਹੈਗੀ ਹੈ।
ਮਤਲਬ, ਬਿਲਿੰਗ ਦਾ ਕੰਮ ਵੀ ਕਰਦੇ ਹੋ ਕਿ ਉੱਥੇ?
ਹਮ, ਨਹੀਂ ਬਿਲਿੰਗ ਦਾ ਨਹੀਂ ਹੈ।
ਹਾਂ।
ਜਿਵੇਂ, ਜਿੱਦਾਂ ਡਾਕਟਰ ਹੁੰਦੇ ਆ ਨਾ, ਡਾਕਟਰ। ਉਸਨੂੰ ਇੰਸ਼ੋਰੈਂਸ ਕੰਪਨੀਆਂ ਜਿੱਦਾਂ, ਜਿੱਦਾਂ ਆਪਣੇ ਇੰਡੀਆ ਦੇ ਵਿੱਚ ਤਾਂ ਇੰਸ਼ੋਰੈਂਸ ਉਹ ਨਹੀਂ, ਹੁੰਦਾ ਹੈ। ਇੰਪੋਰਟੈਂਟ ਨਹੀਂ ਹੁੰਦਾ, ਪਰ ਜੇ ਯੂ- ਐਸ ਦੇ, ਵਿੱਚ ਇਹ ਇੰਪੋਰਟੈਂਟ ਹੈ, ਅਮਰੀਕਾ ਦੇ ਵਿੱਚ। ਇੰਪੋਰਟੈਂਟ ਹੈ, ਤਾਂ ਫਿਰ ਹਾਂ, ਇੰਸ਼ੋਰੈਂਸ ਕੰਪਨੀਆਂ ਨਾਲ ਪਹਿਲਾਂ ਡਾਕਟਰ ਨੂੰ ਲਿੰਕ ਹੋਣਾ ਪੈਂਦਾ, ਲਿੰਕ ਹੋਣਾ ਪੈਂਦਾ। ਫੇਰ ਉਹ ਪੇਸ਼ੈਂਟ ਨੂੰ ਦੇਖ ਸਕਦਾ, ਤੇ ਫੇਰ ਇੰਸ਼ੋਰੈਂਸ ਕੰਪਨੀਆਂ ਹੀ ਉਹਨੂੰ ਪੇ ਕਰਦੀਆਂ ਹੈ, ਜੋ ਉਹ ਪੇਸ਼ੈਂਟ ਨੂੰ ਦੇਖਦਾ ਹੈ, ਜੋ ਵੀ ਉਹਦਾ ਟ੍ਰੀਟਮੈਂਟ ਕਰਦਾ ਹੈ ਉਹ ਤਾਂ ਉਹ ਜਿਹੜਾ ਲਿੰਕ ਕਰਾਉਣਾ ਹੁੰਦਾ ਹੈ, ਉਹ ਐਪਲੀਕੇਸ਼ਨ ਜਾਂਦੀ ਹੁੰਦੀ ਹੈ, ਉਹਦੀ ਇੱਕ ਇੰਸ਼ੋਰੈਂਸ ਕੰਪਨੀ ਨੂੰ।
ਤਾਂ, ਉਹ ਫਿਰ ਅਸੀਂ ਕਰਦੇ ਹਾਂ।
ਉਹਦਾ ਤੁਹਾਡੇ ਕੰਪਨੀ ਦਾ ਸਾਰਾ ਰਿਕਾਰਡ ਫੋਰਨ ਤੋਂ ਚੱਲਦਾ ਹੈ, ਯੂ- ਐੱਸ- ਏ ਤੋਂ?
ਹਾਂਜੀ -ਹਾਂਜੀ।
ਅੱਛਾ -ਅੱਛਾ, ਓਨਰ ਮਤਲਬ ਓਨਰ ਵੀ ਉੱਧਰ ਦਾ ਹੀ ਹੋਏਗਾ, ਫੇਰ ਯੂ -ਐਸ -ਏ ਦਾ।
ਹਮ, ਹਾਂਜੀ ਓਨਰ ਉੱਧਰ ਦਾ ਹੀ ਹੈ, ਬਟ ਇਹਨਾਂ ਨੂੰ ਕੰਮ ਦਿੱਤਾ ਹੋਇਆ ਏਹ ਨੇ। ਇਥੋਂ, ਦੇ ਬੰਦਿਆਂ ਨੂੰ।
ਹਾਂਜੀ -ਹਾਂਜੀ, ਉਹਨਾਂ ਨੇ ਬ੍ਰਾਂਚ
ਹਮ, ਏਦਾਂ ਹੀ ਹੈ ਕਿ, ਇਹਨਾਂ ਨੂੰ ਲੇਬਰ ਸਸਤੀ ਮਿਲ ਜਾਂਦੀ ਹੈ ਨਾ ਇਧਰ।
ਜੀ ਉੱਥੇ ਲੇਬਰ ਤਾਂ ਬਹੁਤ ਮਹਿੰਗੀ ਆ, ਹਾਂਜੀ ਹਾਂ।
ਚਲੋ ਠੀਕ ਹੈ।
ਠੀਕ ਹੈ ਜੀ, ਠੀਕ।
ਹਾਂਜੀ -ਹਾਂਜੀ, ਓਕੇ ਬਾਏ।